ਸਸ਼੍ਰੀ ਕਾਲ ਜੀ। ਹਾਂਜੀ, ਸਸ਼੍ਰੀ ਕਾਲ, ਹੋਰ? ਹੋਰ ਸਬ ਵਦੀ, ਤੂਸੀ ਦੱਸੋ ਕਿਵੇਂ ਓ?
ਹਾਂਜੀ, ਮੈਂ ਵੀ ਵਦੀਆ।
ਸੁਪਰ ਪਾਵਜ਼ ਆਈਆਂ ਨੀ?
ਨਈ ਯਾਰ ਹੁਨੇ ਤੱਕ ਨੀ ਆਈਂਆ, ਮੇਰੇ ਕੋਲ ਸੁਪਰ ਪਾਵਰ।
ਮੈਂ ਤਾਂ ਭੇਜੀਆਂ ਸੀ, ਮੈਂ ਖੇਆ, ਤੂੰ ਥੋਡੇ ਕੋਲ ਚੱਲ ਜਾਨ
ਅਰੇ ਤੂਸੀ ਅ ਤੁ ਤੂਆਡੇ ਲੱਡੂ ਗੋਪਾਲ ਜੀ ਨੂੰ ਤੂਸੀ ਆਖੇਆ ਸੀ ਹੁਨੇ?
ਹਾਂ ਮੈਂ ਕੇਹਾ, ਮੈਂ ਖੇਆ ਵਾਸ਼ੂ ਫਟਾਫਟ ਅੱਧੀ ਮੇਰੀ ਸੁਪਰ ਪਾਵਰ ਓਨਾਂ ਕੋਲ ਭੇਜਦੇ। ਕੈਂਦਾ, ਚੱਲ ਦੇਖਦਾ ਆਂ।
ਦੇਖਦਾ ਆਂ, ਅੱਛਾ ਜੀ।
ਕੈਂਦੇ, ਦੇਖਦਾਂ ਕੋਈ ਗਾੱਲ ਨੀ। ਕਿਉਂਕਿ, ਹਲੇ ਮੈਨੂੰ ਵੀ ਨੀ ਨਾ ਮਿਲੀਆਂ। ਮੈਨੂੰ ਵੀ ਨੀ ਮਿਲੀਆਂ, ਮੈਂ ਤਾਂਈ ਥੋਨੂ ਪੁੱਛ ਰੀਆਂ, ਵੀ ਥੋਡੇ ਕੋਲ ਆਗੀਆਂ, ਮੈਨੂੰ ਵੀ ਦਿੱਤੀਆਂ, ਹੱਲੇ ਕੈਂਦਾ ਪ੍ਹੈਲਾਂ ਥੋੜਾ ਜਾ ਹੋਰ ਦਿਮਾਗ ਆਪ ਅਪਣਾ ਸੈੱਟ ਰੱਖੋ, ਫੇਰ ਭੇਜ ਦੇਵਾਂਗਾ ਤੂਆਨੂੰ ਵੀ।
ਹਾਂ ਅੱਛਾ, ਹਾਂ ਐ ਗਾੱਲ ਤੇ ਹੈ, ਜਦ ਤੱਕ ਅਸੀ ਅਪਨੀ ਖੁੱਦ ਦੀ ਹੈਲਪ ਨੀ ਕਰੇਂਗੇ, ਮਦਦ ਨੀ ਕਰੇਂਗੇ, ਤਦ ਤੱਕ ਪਰਮਾਤਮਾ ਵੀ ਸਾਡੀ ਮਦਦ ਨੀ ਕਰੇਗਾ।
ਹਾਂ ਕੈਂਦਾ ਮੈਂ ਦੇਖਦਾ ਪ੍ਹੈਲਾਂ, ਹੱਲੇ ਹੋਰ ਰੁਕ ਜੋ ਥੋੜਾ ਟਾਈਮ, ਮੈਂ ਕੇਆ ਠੀਕ ਐ ਬਾਈ ਮਰਜੀ ਤੇਰੀ।
ਹਾਂ, ਓ ਪੈਲੇ ਅਈਓ ਚਾੰਦੇ ਨੇ, ਕਿ ਅਸੀ ਪ੍ਹੈਲੇ ਖੁੱਦ ਨਾਲ ਮੈਹਨਤ ਕਰੀਏ, ਫੇਰ ਓ ਸਾਨੂੰ ਮੈਹਨਤ ਦਾ ਫੱਲ ਦਾਂਗੇ।
ਹਾਂਜੀ-ਹਾਂਜੀ, ਹੋਰ ਸੁਨਾਓ?
ਹੋਰ ਤੂਸੀ ਦੱਸੋ, ਤੂਸੀ ਹੁਨੇ ਸੈਰ ਕਰਨ ਜਾਓਗੇ?
ਮੈਂ ਹਾਂਜੀ, ਜਾਣਾ ਤਾਂ ਸੀਗਾ ਛੇ ਸਾਡੇ ਕ ਛੇ ਵਜੇ ਚੱਲ ਜਾਂਗੇ ਬਾੱਸ।
ਤੇ ਫੇਰ
ਆੱਦ ਮੈਂ ਪੁਚ, ਹਾਂਜੀ।
ਅੱਛਾ, ਭੂੱਟੇ ਤੂਸੀ ਖਾ, ਆ ਗਏ ਨੇ ਭੂੱਟੇ?
ਬੂਟੇ।
ਅਰੇ ਬੂਟੇ ਓ ਨੀ ਓਂਦੇ ਕੀ ਕੈਂਦੇ ਨੇ ਓ ਬੂਟੇ ਈ ਤੇ ਓਂਦੇ ਨੇ, ਅਰੇ ਜੋ ਮੱਕੀ ਦੇ, ਮੱਕੀ ਦੇ ਦਾਨੇ ਓਂਦੇ ਜੋਗ ਬਾਰਿਸ਼ਾਂ ਮੀਂ ਦੇ
ਹਾਂਜੀ ਸਾਡੇ ਉਰੇ ਬੂਟੇ ਕੈਂਦੇ ਨੇ ਉਨਾਂ ਨੂੰ ਹਾਂਜੀ-ਹਾਂਜੀ।
ਹਾਂਜੀ ਤੇ ਓ ਆ ਗਏ।
ਨਈ ਹੱਲੇ ਘੱਰੇ ਤਾਂ ਨੀ ਲਿਆਏ ਹੈ ਪਾਪਾ ਪਤਾ ਨੀ ਬਾਹਰ ਮਾਰ ਬਾਰ ਬਜਾਰ ਚ ਆਏ ਨੇ ਯਾ ਨਈ ਪਰ ਘੱਰੇ ਤਾ ਨੀ ਆਏ ਹੈ ਹਲੇ
ਮੈਨੂੰ ਵੈਸੇ ਪੁੂਟੇ ਬੋਹਤ ਪਸਂਦ ਨੇ ਬਾਰਿਸ਼ਾਂ ਵਿੱਚ ਬੱਸ ਐ ਐਈਯੋ ਚੀਜਾ ਦਾ ਆਨਂਦ ਓਂਦੈ। ਕੀ ਬ੍ਰੈਡ ਪਕੌੜੇਆ, ਮਿਰਚਾ, ਚਾ ਔਰ ਐ ਬੂਟਾ, ਔਰ ਓ ਬੂਟੇ ਵੇਜੋ ਨਮਕ ਲਗਾਓ ਨਿੰਬੂ ਲਗਾਓ ਆ ਹਾ ਹਾ ਮੇਰੇ ਮੂੰਹ ਤੇ ਪਾਨੀ ਆ ਗੇਆ
ਮੈਂ ਤਾ, ਮੈਂ ਤਾ ਐਵੇ ਮੈਂ ਤਾਂ ਅਚਾਰ ਮਤਲਬ ਬੂਟੇ ਦੇ ਉੱਤੇ ਨਾ ਅਚਾਰ ਰਗੜ ਲੱਨੀ ਆ ਨਿੰਬੂ ਦਾ
ਹਾਂ ਅਰੇ ਓਦਾ ਤੇ ਫੇਰ ਔਰ ਈ ਸਵਾਦ ਆਂਦਾ ਓਏਗਾ ਨਾ
ਹਾਂਜੀ ਬੋਹਤ ਜਾਦਾ ਮੈਂ ਤੁਸੀ ਕਦੇ ਮਿੱਟੀ ਖਾ ਕੇ ਟਰਾਈ ਕੀਤੀ ਐ
ਹਾਂਜੀ
ਮਿੱਟੀ ਖਾਨੇ ਓ ਕਦੇ ਮਿੱਟੀ ਟਰਾਈ ਕੀਤੀ ਐ
ਮਿੱਟੀ, ਮੈਂ ਪੈਲੇ ਦੇਖੋ ਸੱਚੀ ਦੱਸਾਂ ਤੇ ਮੈਂ ਮਿੱਟੀ ਪੈਲੇ ਖਾਂਦੀ ਸੀ ਜਦ ਮੈਂ ਛੋਟੀ ਓਯਾ ਕਰਦੀ ਸੀ ਪਰ ਹੁਨ ਨੀ ਖਾਂਦੀ ਮਨ ਕਰਦੈ ਮੇਰਾ ਪਰ ਮੈਂ ਨੀ ਖਾਂਦੀ
ਹਾ, ਮਤਲਬ ਮੈਂ ਤੇ ਮੇਰੇ ਕਜ਼ਨ ਇੱਡੀ ਵੱਡੇ ਹੋਗੇ ਗ੍ਰੈਜੂਏਸ਼ਨ ਵੀ ਪੂਰੀ ਕਰ ਗ੍ਰੈਜੂਏਸ਼ਨ ਕਾਰ ਰੀ ਐ ਓ ਓ ਹੁਨ ਤੱਕ ਮਿੱਟੀ ਖਾਂਦੀ ਐ ਅਸੀ ਚੁੰਗੜੇ ਪੰਨ-ਪੰਨ ਕੇ ਖਾਂਨੇ ਆ ਹਾਂਜੀ।
ਨਈ ਪਰ ਨਾ ਖਾਏਆ ਕਰੋ ਐ ਨੁਕਸਾਨ ਕਰਦੀ ਐ
ਓ ਹੋ ਅਡਿਕਸ਼ਨ ਹੋ ਗਯਾ ਨਾ ਹੋਣ ਉਸਦਾ
ਅੱਛਾ, ਆਏ ਔਰ ਮੈਂ ਤੇ ਵੈਸੇ ਤੇ ਬੋਤ ਲੋਗਾਂ ਨੂੰ ਐ ਵੀ ਤੱਕ ਕੇਆ ਐ ਕਿ ਓ ਜੋ ਨੀ ਲਾਲ ਪੱਥਰ ਵਾਲੇ ਓਂਦੀਆਂ ਨੇ ਓ, ਮਿ ਮਟਕੀਆਂ ਫੇਰ ਓ ਦੀਵੇ ਓਂਦੇ ਨੇ ਨਾ ਮਿੱਟੀ ਦੇ, ਲਾਲ ਮਿੱਟੀ ਦੇ
ਖਾਂਨੇ ਆਂ ਅਸੀ ਦੀਵੇ ਈ
ਹਾਂ ਬੋਤ ਲੋਕ ਖਾਂਦੇ ਨੇ ਮੈਂ ਵੀ ਤੱਕੇਆ ਓਯੈ ਮੈਨੂੰ ਪੈਲੇ ਪਤਾ ਅਜੀਬ ਲੱਗਦਾ ਸੀ ਕੀ ਐ ਲੋ ਕਯੋ ਖਾਂਦੇ ਨੇ ਪਰ ਫਿਰ ਪਤਾ ਇੱਕ ਵਾਰੀ ਮੈਂ ਨਾ ਟੇਸਟ ਵੀ ਕਰਕੇ ਤੱਕੀ ਐਸੀ ਵਜੇ ਨਾਲ ਓ ਦੀਵੇ ਵਾਲੀ ਮੈਨੂੰ ਵੀ ਬੜੀ ਟੇਸਟੀ ਲੱਗੀ ਸੀ।
ਤੁਸੀਂ ਵੀ ਆਓਗੇ ਜਿਦਨ ਤੁਹਾਨੂੰ ਹੁਣ ਪਾਣੀ ਪੂਰੀ ਤੇ ਕਚੌਰੀਆਂ ਤੇ ਇੱਕ ਮਿੱਟੀ ਤਿੰਨ ਚੀਜਾ ਹੋ ਗਈਆਂ।
ਨਈ ਮਿੱਟੀ ਕਯੋ ਦੋ ਗੇ ਮਿੱਟੀ ਖਾਨ ਵਾਲੀ ਚੀਜ ਥੋੜੀ ਓਂਦੀ ਐ ਨਾ
ਅੱਛਾ ਚੱਲ, ਚੱਲ ਠੀਕ ਐ ਫੇਰ ਮਿੱਟੀ ਰੈਨ ਦਾਗੀ।
ਹਾਂਜੀ-ਹਾਂਜੀ।
ਹੋਰ-ਹੋਰ, ਹੋਰ ਕੁੱਛ ਕੈ ਦੇਓ ਖਵਾ ਦਾਗੀ।
ਹੋਰ ਤੁਸੀ ਕੀ-ਕੀ ਖਾਂਦੇ ਓ ਮੈਨੂੰ ਸੱਬ ਕੁਛ ਦੱਸੋ।
ਵਾ ਹੋਰ ਮੈਂ ਮਿੱਟੀ ਵਗੈਰਾ ਈ ਖਾਨੀ ਆ ਤੇ ਬੱਸ ਮਿੱਟੀ ਤਾ ਚਲੋ ਓਹੀ ਆ ਟੈਮ ਪ੍ਰੇਰੀ ਐ ਕਦੇ-ਕਦੇ। ਤੇ ਖਾਣ ਵਗੈਰਾ ਦੇ ਵਿੱਚ ਬਸ ਫਾਸਟ ਫੂਡ, ਜੰਕ ਫੂਡ ਹੋਗੇ।
ਫਾਸਟ ਫੂਡ ਵਿੱਚ ਤੁਸੀਂ ਕੇੜੀ ਚੀਜ਼ ਜਾਦਾ ਪਸੰਦ ਕਰਦੇ ਓ।
ਮੇਰਾ ਮਲਬ ਸਾਰੇ ਟੈਮ ਲਈ ਆਲ ਟਾਈਮ ਫੇਵਰੇਟ ਹੈ ਕੁਲਚਾ।
ਕੁਲਚਾ ਮੇਰਾ ਤੇ ਦੇਖ- ਕੋ ਗੋਲ ਗੱਪਾ ਤੇ ਸਭ ਤੋਂ ਜਾਦਾ ਫੇਵਰੇਟ ਐ। ਫੇਰ ਪਤਾ ਏਥੇ ਸੇਬ ਪੂੜੀ ਮਿਲਦੀ ਐ। ਜੋ ਨੀ ਪਾਪੜੀ ਦੇ ਉੱਤੇ ਅਸੀਂ ਓ ਲਗਾ ਦਿੰਨੇ ਆ ਨਾ ਸਿਉ। ਤੇ ਆਲੂ ਉਬਲੇ ਹੋਏ ਤੇ ਨਾਲ ਮਿੱਠੀ ਚਟਣੀ ਖੱਟੀ, ਮਿੱਠੀ ਵਾਲੀ।
ਹਾਂਜੀ-ਹਾਂਜੀ।
ਤੇ ਹੋਰ ਫੇਰ ਮੈਨੂੰ ਵੈਸੇ ਬਾਰ ਦਾ ਤੇ ਸਭ ਕੁਛ ਈ ਪਸੰਦ ਐ। ਮੈਨੂੰ ਕੁਛ ਵੀ ਖਆ ਦੋ। ਡੋਸਾ ਤੇ ਮੈਨੂੰ ਮੈਨੂੰ ਓ ਵੀ ਬੋਤ ਪਸੰਦ ਐ। ਅਗਰ ਤੁਸੀਂ ਮੇਰੇ ਕੋਲ ਪੁੱਛਦੇ ਰ‌ਓਗੇ ਕੀ ਮਿਨੂੰ ਬਾਰ ਦਾ ਕੀ-ਕੀ ਪਸੰਦ ਐ, ਤੇ ਮੈਂ ਤ‌ਆਨੂੰ ਸੌ ਚੀਜ਼ਾਂ ਦੀ ਲਿਸਟ ਬਣਾ ਕੇ ਦੇ ਦਾਂਗੀ।
ਮੈਂ ਥਾਨੂੰ ਦੱਸਦੀ ਆਂ ਮੈਨੂੰ ਕੀ ਨੀ ਪਸੰਦ। ਮੈਂ ਇੱਕ ਮਤਲਬ ਮੈਨੂੰ ਬਰਗਰ ਨੀ ਪਸੰਦ ਇਕ ਇਕ ਮੈਨੂੰ ਮੋਮੋਸ ਨੀ ਪਸੰਦ ਹੈ।
ਅੱਛਾ ਨਈ ਵੈਸੇ ਮੈਨੂੰ ਦੋਨੋ ਈ ਚੀਜ਼ਾਂ ਪਸੰਦ ਐ।
ਹਾਂ ਨਾ ਮੋਮੋਸ ਨੀ ਮੈਂ ਖਾਂਦੀ ਹੈਗੀ, ਬਰਗਰ ਮਤਲਬ ਬਰਗਰ ਐਵੇਂ ਨੀ ਹੈਗੇ ਜਮਾਂ ਨੀ ਪਸੰਦ। ਬਟ ਓ ਨੀ ਹੈ ਕਿ ਮਲਬ ਬਰਗਰ ਨੀ ਕਦੇ ਮਲਬ। ਹੋ ਮਲਬ ਹੋਇਆ ਵੀ ਫੇਰ ਵੀ ਨੀ ਖਾਂਦੀ। ਨਾ- ਨਾ ਓਵੇਂ ਵੀ ਬਰਗਰ ਦੇ ਨਾਲ ਏਨੀ ਹੇਟ ਨੀ ਪਰ ਮੋਮੋਸ ਨਾਲ ਬੋਤ ਜਾਦਾ ਹੇਟ ਐ।
ਤੇ ਐ ਤੇ ਅੱਛੀ ਗੱਲ ਐ ਨਾ ਤੁਸੀਂ ਮੋਮੋਸ ਨਈ ਖਾਂਦੇ। ਮੈਦਾ ਤੁਸੀਂ ਨਈ ਖਾਂਦੇ ਪਰ ਪਤਲੇ ਓ ਨਾ ਤੁਸੀਂ ਤਾਂਈਂ ਓ ਮੈਂ ਬੋਤ ਮੋਟੀ ਆਂ।
ਜਦੋ ਤੁਸੀਂ ਮੈਨੂੰ ਦੇਖੋਗੇ ਨਾ ਤੁਸੀਂ। ਤੁਸੀਂ ਵੀ ਕਹੋਗੇ ਹੋਓ ਤੁਸੀਓ।
ਨਈ ਐਸਾ ਕਿਉਂ ਕਾਂਗੀ।
ਤੁਸੀਂ ਨੀ ਤੁਸੀਂ ਮੈਨੂੰ ਵੇਖ ਕੇ ਕੈ ਦੇਨਾ ਹਾਏ ਤੁਸੀਂ ਪਤਲੇ ਤੋਂ ਵੀ ਪਤਲੇ ਮਤਲਬ। ਪਕਲੇ ਈ ਓ ਜਮਾ ਈ।
ਤੇ ਐ ਤੇ ਅੱਛੀ ਗੱਲ ਐ, ਸਾਰੇ ਈ ਲੋਕ ਚਾਂਦੇ ਨੇ ਕੀ ਓ ਪਤਲੇ ਹੋਣ ਪਤਾ ਐ।
ਮੇਰੀ-ਮੇਰੀ ਅ ਮੇਰੀ ਆਵਾਜ਼ ਸੁਣ ਕੇ ਏਂਝ ਲੱਗਦਾ ਨਾ ਵੀ ਪਤਾ ਨੀ ਮਲਬ ਮੈਂ ਕਿੰਨੀ ਕ ਹੈਲਦੀ ਆਂ। ਮੇਰੀ ਆਵਾਜ਼ ਭਾਰੀ ਐ ਨਾ।
ਹਾਂਜੀ ਨਹੀਂ ਮਤਲਬ ਨੋਰਮਲ ਐ, ਐਵੇਂ ਤੇ ਨੀ ਕੀ ਬੋਤ ਈ ਭਾਰੀ ਆਵਾਜ਼ ਐ ਤੁਆਡੀ।
ਮਿਨੂੰ ਏ ਕੈਂਦੇ ਨੇ ਕਈ ਪਰਸਨਸ ਕਈ ਲੋਕ ਮਿਨੂੰ ਕੈਂਦੇ, ਨੇ ਤੇਰੀ ਆਵਾਜ਼ ਭਾਰੀ ਲੱਗਦੀ ਐ। ਪਰ ਤੇਰੀ ਬੋਡੀ ਨੂੰ ਦੇਖ ਕਿ ਨੀ ਲੱਗਦਾ ਹੈਗਾ।
ਨਈ ਪਤਾ ਐ ਅੱਜ ਦੇ ਟਾਈਮ ਤੇ ਐਸਾ ਐ ਕੀ ਜਿਵੇਂ ਤੁਸੀਂ ਮੈਨੂੰ ਆਖਿਆ ਨਾ ਮੇਰੀ ਆਵਾਜ਼ ਬੜੀ ਪਿਆਰੀ ਆ। ਪਰ ਅੱਜ ਕੱਲ ਲੋਕ ਪਿਆਰੀ ਆਵਾਜ਼ ਵਾਲਿਆਂ ਨੂੰ ਕੁਛ ਵੀ ਨੀ ਸਮਝਦੇ, ਥੋੜੀ ਆਵਾਜ਼ ਵਿਚ ਭਾਰੀ ਪਨਾ ਹੋਣਾ ਚਾਈਦਾ। ਤੁਆਡੇ ਆਏ।
ਅੱਛਾ ਮਲਬ ਬੀ ਠੀਕ ਏ, ਥੋਡੇ ਹਿਸਾਬ ਨਾਲ ਮੇਰੀ ਆਵਾਜ਼।
ਹਾਂਜੀ। ਬਿਲਕੁਲ ਠੀਕ।
ਅੱਛਾ ਚਲੋ। ਮਿਨ ਤਾਂ ਮੇਰੀ ਆਵਾਜ਼ ਵੈਸੇ ਬੋਤ ਘੱਟ ਪਿਆਰੀ ਲੱਗਦੀ ਏ। ਕਈ ਵਾਰ ਮੈਂ ਏਵੇਂ ਸੌਗ ਸੁਣ ਰੀ ਹੋਵਾਂ ਮੈਂ ਨਾ ਸੌਗ ਸੁਣ ਸੌਗ ਨੂੰ ਰਿਕਾਰਡ ਕਰਕੇ ਸੁਣਨ ਲੱਗ ਜਾਂਦੀ ਆ ਤੇ ਮੈਨੂੰ ਮੇਰੀ ਵਾਚ ਵਧੀਆ ਨੀ ਲੱਗਦੀ।
ਨਈ ਐਸਾ ਕੁਛ ਨੀ ਐ ਸੋ ਹਰ ਕਿਸੀ ਦੀ ਆਵ ਵਾਜ਼ ਗੁਰੂ ਪਿਤਾ ਨੇ ਆਪ ਈ ਦਿੱਤੀ ਐ, ਓਨਾਂ ਨੇ ਬਖਸ਼ੀ ਹੋਈ ਐ ਤੇ ਅਸੀਂ ਓਨਾਂ ਦੀ ਬਣਾਈ ਓਈ ਚੀਜ ਚ ਉਗਲੀ ਕਰਕੇ ਅਗਰ ੲੈ ਕਾਗੇ ਕਿ ਤੁਸੀਂ ੲੈ ਚੀਜ ਸਈ ਨੀ ਬਣਾਈ, ਯਾ ੲੈ ਕਮੀ ਨੀ ਕੱਢ ਗੇ। ਤੇ ਐ ਏ ਬੋਤ ਵੱਡੀ ਗਲਤੀ ਹੋਏਗੀ। ਨਾ
ਹਾਂਜੀ- ਹਾਂਜੀ ਏ ਤਾਂ ਗੱਲ ਹੈ ਤੁਹਾਡੀ।
ਹਾਂਜੀ।
ਹੋਰ ਸੁਣਾਓ।
ਹੋਰ ਤਾਂ, ਅੱਛਾ ਤੁਸੀ ਓਤੋ ਅਣਮੁੱਲ ਕੀ ਨਬੇ ਲੰਬੇ ਨਖੂਨ ਨਾ ਰ ਰਖਣ ਦਾ ਸ਼ੌਕ ੲੈ।
ਨਈ ਮੈ, ਮੇਰੇ ਨਾਖੂਨ ਬਿਲਕੁਲ ਮਾਸ ਦੇ ਨਾਲ ਲੱਗੇ ਹੋਏ ਨੇ।
ਅੱਛਾ ਮੇਰੇ ਵੈਸੇ ਉਵੇਂ ਤੇ ਨੀ ਨੇ ਪਰ ਮੈਨੂੰ ਨਾ ਸਕੂਲ ਦੇ ਟਾਈਮ ਤੋਂ ਈ ਸ਼ੁਰੂਆਤ ਤੂੰ ਯੈ ਦੱਸੇਆ ਗੇਆ ਕਿ ਨਾਖੂਨ ਕੱਟ ਕੱਟ ਕੇ ਰੱਖਣੇ ਚਾਹੀਦੇ ਨੇ, ਸਾਫ਼-ਸੁਥਰੇ ਰੱਖਣੇ ਚਾਈਦੇ ਨੇ, ਤੇ ਮੇਰੇ ਅਗਰ ਵੱਧੇ ਵੀ ਨੇ ਤੇ ਮੈਂ ਖੁਦ ਈ ਕੱਟ ਲੈਂਣੀ ਆ ਓਨਾਂ ਨੂੰ ਨੇਲ ਕੱਟਣ ਨਾਲ
ਮੇਰੇ ਤਾਂ ਵੱਧੇ ਈ ਨੀ, ਮੈਂ ਤੁਹਾਨੂੰ ਦੱਸੇਆ ਮੇਰੇ ਨੋ ਵੱਧੇ ਨੀ, ਮੇਰੇ ਨੋ ਹਮੇਸ਼ਾ ਤੁਸੀ ਜੱਦ ਵੀ ਦੇਖੋਗੇ ਨਾ ਜਦ ਮਰਜ਼ੀ ਦੇਖ ਲੋ, ਦੇ, ਆਓਂਗੇ ਤੁਸੀਂ ਜਦ ਜਿੱਦਣ ਵੀ ਮੇਰੇ ਕੋਲ ਤੁਸੀਂ ਦੇਖਿਓ ਮੇਰੇ ਨਾਖੂਨ ਉਸ ਟਾਈਮ ਵੀ ਮੇਰੇ ਨਾਖੂਨ ਤੁਹਾਨੂੰ ਮਾਸ ਦੇ ਨਾਲ ਈ ਲੱਗੇ ਮਿਲਣਗੇ
ਅੱਛਾ ਜੀ, ਤੇ, ੲੈ, ਤੇ ਛੈਦ ਈ ਤਵਾਨੂੰ ਨੇੇਲ ਕਟਰ ਦੀ ਲੋੜ ਈ ਨੀ ੲੈ। ਤੋਹਾਡੇ ਅਪਣੇ ਆਪ ਈ ਛੋਟੇ ਨੇ ਹਨਾ।
ਹਾਂ, ਨਾ, ਆ ਗੱਲ ੲੈ ਮੈਂ ਨੇੜ, ਤੇ ਮਨੂੰ ਨੇੜ ਕਟਰ ਦੀ ਲੋੜ ਨੀ ਪੈਂਦੀ ਹੈਗੀ
ਓਈ ਤੇ ਦੇਖੋ ਹਰ ਇੱਕ ਚੀਜ਼ ਦਾ ਅਪਣਾ-ਅਪਣਾ ਫੈਦਾ ਅਪਣਾ-ਅਪਣਾ ਨੁਕਸਾਨ ੲੈ ਪਰ ੲੈ ਕਿ ਅਗਰ ਅੱਗੇ ਤੁਵਾਨੂੰ ਨਵਬੇ ਨਖੁਣਾਂ ਦੀ ਐਵੇ ਚਾ ਚੜੇ ਤੇ ਓਥੇ, ਬਜਾਰ ਈਚ ਨਖਲੀ ਵਾਲੇ ਆ ਆਦੇ ਨੇ ਨਾ ਓਨਾ ਨੂੰ ਚਿਪਕਾ ਲੈਣਾ, ਔਰ ਸ਼ੌਕ ਪੂਰਾ ਕਰ ਲੈਣਾ
ਹਾਂ, ਮੈਂ ਕੇਹਾ ਹੋਆ, ਮੈਂ ਕੇਆ ਪਾਪਾ, ਮੈਂ ਐਕਸੈਸ਼ਨ ਕਰਵਾਵਾਂਗੀ। ਡੈਡੀ ਕੈੰਦੇ ਕਰਾ ਲੀ ਪੋਤ
ਹਾਂਜੀ।
ਕਿਉਂਕਿ ਮੈਂ ਕੇਹਾ ਰੈਡੀ ਮੇਰੇ ਰੀਲ ਚ ਤਾਂ ਵੱਧੇ ਨੀ ਹੈ। ਨਈ ਮੈਂ ਵਦਣ ਨੀ ਦਿੰਦੀ ਹੈਗੀ। ਮੈਂ ਕੇਹਾ ਫੇਰ ਮੈ ਚੈਸ਼ਨ ਕਰਾਵਾਗੀ ਕੈੰਦੇ, ਕੋਈ ਗੱਲ ਨੀ ਕਰਾ ਲੀ
ਚਲੋ ੲੈ ਤੇ ਅੱਛੀ ਗੱਲ ੲੈ ਤੁਹਾਡੇ ਪਾਪਾ ਤੁਹਾਡਾ ਬੜਾ ਸਪੋਰਟ ਕਰਦੇ ਨੇ ਨਾ
ਹਾਂਜੀ ਮੇਰੇ ਪਾਪਾ ਹੈਗੇ ਤਾਂ ਬੋਤ ਸਪੋਟਿਵ ਨੇ
ਹਮ, ੲੈ ਤੇ ਬੋਤ ਅੱਛੀ ਗੱਲ ੲੈ। ਅੱਛਾ ਅੱਜ ਵੈਸੇ ਮੈਨੂੰ ੲੈਸ ਗਲ ਨਾਲ ਯਾਦ ਆਯਾ ਕਿ ਅੱਜ ਫਾਦਰਸ ਡੇ ਵੀ ੲੈ।
ਹਾਂਜੀ ਅੱਜ ਫਾਦਰਸ ਡੇ ਹੈਗਾ
ਤੇ ਤੁਸੀਂ ਕੁਛ ਵਾਪਾ ਨੂੰ ਅਪਣੇ ਦਿੱਤਾ
ਹਾਂਜੀ ਮੈਂ ਗਿਫਟ ਕੀਤੀ ਏ ਟੀਸ਼ਟ
ਅਰੇ ਵਾ ੲੈਤੇ ਬੋਤ ਵਧੀਆ ਗੱਲ ਐ।
ਹਾਂਜੀ ਢਾਈ ਹਯਾਰ ਦੀ ਲੈ ਕੇ ਆਈ ਸੀ ਮੋਲ ਚੋਂ
ਤੇ ਪਾਪਾ ਨੂੰ ੲੈ ਨੀ ਲਗੇਆ ਕਿ ਐਵੇ, ਤੇ ਬੜੀ ਮੈਂਗੀ ੲੈ।
ਮੇਰੇ ਪਾਪਾ ਨੂੰ ਦਸਾ ਕਦੇ ਖੁਦਲੀ ਕੱਪੜਾ ਨੀ ਲੈਂਦੇ ਹੈਗੇ ਤੂੰਸੀ ਤੁਹਾਨੂੰ ਮੈ ਦੱਸੇਆ ਸੱਚੀ ਗੱਲ, ਮੇਰੇ ਪਾਪਾ ਨੇ ਅੱਜ ਅੱਜ-ਤੱਕ ਨਾ, ਮਤਲਬ ਕਦੇ ਐਵੇਂ ਜਿਵੇਂ ਅਪਾਂ ਲੈਦੇ ਕਿ ਠੰਡਾਂ ਦੇ ਕੱਪੜੇ ਤੇ ਗਰਮੀਆਂ ਦੇ ਕੱਪੜੇ ਮੇਰੇ ਪਾਪਾ ਨੇ ਕਦੇ ਐਵੇ ਵੀ ਨਈ ਲਿੱਤੇ ਤੇ ਫੇਰ ਮੈਂ ਮਤਲਬ ਸੋਚਦੀ ਹਾਂ ਕਿ ਇੱਕ ਵਾਰ ਮੈਂ ਪਾਪਾ ਨੂੰ ਤਾਂ ਲੈਣੇ ਨੇ ਜੀ ਮੈਂ ਲੈਂਨੀ ਹਾਂ। ਤੇ' ਥੋੜੇ ਜਿਹੇ ਮਹਿੰਗੇ ਵੀ ਲੈ ਲਾਂਗੀ ਫੇਰੀ ਕੁਝ ਹੁੰਦਾ ਮੈਂ ਕ' ਪਾਪਾ ਨੂੰ ਅਸਂ ਪ੍ਰਾਈਜ਼ ਦੱਸਿਆ ਕੀ ਪ੍ਰਾਈਜ਼ ਲਿਆ ਮੈਂ
ਹੂੰ, ਚਲੋ ਇਹ ਤੇ ਬੜੀ ਕੜੀ ਸਮਝਦਾਰੀ ਐ।
ਹਾਂ ਫ' ਮੈਂ ਇੱਕ ਵਾਰ ਮੈਂ ਕਿਹਾ ਤ' ਇੱਕ ਦਾ ਟੀ ਸ਼ਰਟ ਗਿਫਟ ਕਰਨੀ ਆ ਜੀ ਉਹੀ ਮੈਂ ਦੋ ਸੌ, ਤਿੰਨ ਸੌ ਵਾਲੀ ਕਰਾਂਗੀ ਫੇਰ ਵੀ ਕੀ ਗਿਫਟ ਦਾ ਫਾਇਦਾ ਹੈ ਤਾਂ ਕਰਕੇ ਕਿ ਮੈਂ ਅਸਲੀ ਪ੍ਰਾਈਜ਼ ਵੀ ਨੀ ਦੱਸਿਆ ਹੈਗਾ ਪਾਪਾ ਨੂੰ ਪਾਪਾ ਨੇ ਪਤਾ ਦੇੈਣ ਮਨਾ ਕਰਤੀ ਕਹਿੰਦੇ ਕਹਿੰਦੇ ਤੂੰ ਤੂੰ ਪਾ ਲੀਂ ਮੈਂ ਆਹ ਮੇਰੇ ਆਜੂਗੀ ਕਹਿੰਦੇ ਚੱਲ ਅੱਜ ਕੱਲ੍ਹ ਤਾਂ ਚਲ਼ਰੀਆਂ ਨੇ ਖੁੱਲੀ-ਖੁੱਲੀ ਬੈਗੀ ਆਲੀੀਆਂ ਕਹਿੰਦੇ ਤੂੰ ਪਲੀਂ ਮੈਂ ਕਿਹਾ ਨਾ-ਨਾ ਤੁਹਾਡੇ ਲਈ ਲਿਆਈ ਆਂ ਮੈਂ ਤੁਸੀਂ ਪਾਓਗੇ।
ਸਾਡੇ ਪਾਪਾ ਐਵੇਂ ਹੀ ਹੁੰਦੇ ਨੇ ਹਮੇਸ਼ਾ ਸਾਡੇ ਹੀ ਸੋਚਦੇ ਨੇ।
ਹਾਂਜੀ, ਚਲੋ ਠੀਕ ਹੈ ਮੈਨੂੰ ਤੁਡੇ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਿਆ।
ਹਾਂਜੀ, ਮੈਨੂੰ ਵੀ
ਠੀਕ, ਸਸ੍ਰੀ ਕਾਲ।
ਸਸਰਿਆਂ ਅਕਾਲ।